ਜਿ ਤਰਾਂ । ਹੈਲੋ।
ਹੈਲੋ, ਹਾਂਜੀ ਸਾਸ਼ਰੀ ਕਾਲ।
ਤੁਹਾਡੀ ਆਵਾਜ਼ ਬੜੀ ਹਲਕੀ ਆ ਰਹੀ ਏ।
ਹੁਣ ਠੀਕ ਆ?
ਹਾਂਜੀ, ਹੁਣ ਠੀਕ ਆ ਰਹੀ ਏ।
ਹੈਲੋ, ਹੁਣ ਠੀਕ ਆ ਰਹੀ ਏ? ਉਹ ਐਕਚੁਲੀ ਨਾ, ਬਾਹਰ ਨਾ ਸ਼ੋਰ ਬਹੁਤ ਹੋ ਰਿਹਾ ਨਾ। ਇਸ ਕਰਕੇ ਥੋੜ੍ਹੀ ਆਵਾਜ਼ ਖ਼ਰਾਬ ਹੋ ਰਹੀ ਏਧਰ।
ਅੱਛਾ-ਅੱਛਾ ਕੋਈ ਨੀ, ਕੋਈ ਨੀ। ਹੋਰ ਸੁਣਾਓ ਕੀ ਹਾਲ-ਚਾਲ?
ਹੱਸਦੇ ਵਧੀਆ
ਬਸ ਵਧੀਆ। ਘਾਰ-ਬਾਰ ਸਬ ਠੀਕ ਏ। ਹਾਂਜੀ-ਹਾਂਜੀ। ਤੁਹਾਡੇ ਘਾਰ-ਬਾਰ ਸਭ ਠੀਕ ਨੇ?
ਹਾਂਜੀ ਸਬ ਵਧਿਆ ਨੇ। ਬਸ ਅੱਜ ਥੋੜਾ ਜਹਾ ਨਾ ਅ ਝਗੜਾ ਜਯਾ ਹੋ ਗਆ ਸੀ ਅਪਣੇ -ਅਪਨੇ ਹਾਂ ਜਿੱਥੇ ਮੈਂ ਪੜਾਣ ਜਾਂਨੀ ਆ ਨਾ ਮੈਂ ਨਾ ਕਿਤੇ ਕੋਚਿੰਗ ਸੈਂਟਰ ਪੜਾਂਦੀ ਹ ਉੱਥੇ ਨਾਲ ਵਾਲਯਾ ਦੀ ਦੀ ਲੜਾਈ ਚਗੜਾ ਹੋ ਗਿਆ। ਉਹ ਬਸ ਇੱਕ ਨੂੰ ਜਾਂ ਦੀ ਏ ਸਕੂਲ ਵਿੱਚ ਪੜਾਣ, ਇੱਕ ਨੂੰ ਮਤਲਬ ਕਰ ਸਾਈ ਵਗੈਰਾ ਕਰਦੀ ੲਗ ਠੀਕ ਹਨ ਬਸ ਤੁਹਾਨੂੰ ਬਹ ਬਹਸ ਬਸਾਈ ਹੋ ਗਈ ਪਰ ਅੱਜ- ਕੱਲ ਨਾ ਸਿਸਟਮ ਹੈ ਵੀ ਬੜਾ‌ ਵਾ ਬ ਜੋ ਔਰਤਾਂ ਫੋਨ ਵਗੈਰਾ ਚ ਗਲ ਦੀਯਾ ਨੇ ਤਾ ਕਰਦੀਆਂ ਨੇ, ਠੀਕ ਏ ਉਹ ਘਰ ਦੇ ਕੰਮ ਨੂੰ ਪ੍ਰ ਪ੍ਰੇਸ ਨਈ ਦੇਂਦਿਆਂ। ਉਹ ਕਹੰਦੀਯਾ ਨੇ ਕਿ ਮੈਂ ਤੇ ਬਾਹਰ ਜਾਂਨੀ ਆ ਤੇ ਕੰਮ ਕਰਦੇ ਆ। ਤੇ ਜੇੜੀ ਬਚਾਰੀ ਘਰ ਬੈਠ ਕੇ ਸਾਰਾ ਦਿਨ ਸਲਾਈ- ਕਢਈ ਕਰਦੀ ਏ ਉਨਾ ਨੂੰ ਕੰਮ ਵੀ ਕਰਨਾ ਪੈਂਦੈ। ਘਰ ਦਾ ਵੀ ਕੰਮ ਸਾਂਭਣਾ ਉਨੇ, ਬੱਚੇ ਵੀ ਸਾਂਭਣੇ ਉਨਾਂ ਨੇ, ਰੋਟੀ ਪਾਣੀ ਵੀ ਸਾਂਭਣੀ। ਮਤਲਬ ਉਹ ਉਹਨਾਂ ਦੇ ਵਿੱਚ ਬੜੀ ਬਹਿਸ ਹੋ ਗੀ ਸੀ ਤੇ ਮੈਂ ਸੋਚਦੀ ਪਈ ਸੀ ਕਿ ਏਦਾ ਹੱਲ ਕੀ ਹੋ ਸਕਦੇ? ਹੱਲ ਇਹ ਹੀ ਹੋਣਾ ਚਾਹੀਦੈ ਕਿ ਬੰਦੇ ਨੂੰ ਆਪਸ ਥੋੜਾ ਸਮਝਦਾਰ ਹੋਨਾ
ਅੱਛਾ। ਹਾਂ ਸਹੀ ਏ ਗੱਲ ਪਰ ਦੇਖੋ ਏਹ ਹੋਣਾ ਚਾਹੀਦੈ ਏ ਕਿ ਜਿਵੇਂ ਕਿ ਜੋ ਸਲਾਈ- ਕਢਾਈ ਕਰਦੀ ਏ ਔਰ ਜੋ ਸਕੂਲ ਜਾ ਰੀ ਏ ਸਿਲਾਈ- ਕਢਾਈ ਜੋ ਸਕੂਲ ਸਾਰਾ ਦਿਨ ਤੇ ਦੇਖੋ ਸਕੂਲ ਚੱਲਦਾ ਨਹੀਂ ਏ ਸਕੂਲ ਦੀ ਛੁੱਟੀ ਤੇ ਦੁਪਹਰ ਦੇ ਟਾਈਮ ਤੇ ਹੋ ਜਾਂਦੀ ਏ ਤੇ ਜੋ ਜੋ ਔਰਤ ਦੁਪਹਿਰੇ ਸਕੂਲ ਪੜਾ ਸਕੂਲੋਂ ਆਦੀ ਏ ਉਨੂੰ ਰਾਤ ਦੀ ਰੋਟੀ ਔਰ ਸ਼ਾਮ ਦਾ ਦੇਖ ਲੈਣਾ ਚਾਹੀਦਾ ਏ। ਹ ਸ਼ਾਮ ਦੇ ਕੰਮ ਦੇਖ ਲੈਣੇ ਚਾਹੀਦੈ, ਰਾਤ ਦੀ ਰੋਟੀ ਦੇਖ ਲੈਣੀ ਚਾਹੀਦੀ ਏ। ਰਾਤ ਦੇ ਭਾਂਡੇ ਦੇਖ ਲੈਣੇ ਚਾਹੀਦੇ, ਐਵੇਂ ਘਰ ਦਾ ਜੋ ਜਿੰਨਾ ਵੀ ਚੀਜ਼ਾਂ ਹੁੰਦੀਆਂ ਰਾਤ ਨੂੰ ਉਹ ਦੇਖ ਲੈਣੀ ਚਾਹੀਦੀ ਏ। ਔਰ ਜੋ ਸਵੇਰੇ ਜੋ ਸਵੇਰ ਦਾ ਹੁੰਦੈ ਜਿਵੇਂ ਕਿ ਸਵੇਰੇ ਦੁਪਹਰ ਦੀ ਜੋ ਲੰਚ ਹੁੰਦੈ। ਉਹ ਜੋ ਘਰ ਸਲਾਈ- ਕਢਾਈ ਕਰ ਜੋ ਵੀ ਸਿਲਾਈ ਦਾ ਕੰਮ ਕਰਦੀ ਏ, ਉਹ ਉਹਨੂੰ ਕਰ ਲੈਣਾ ਚਾਹੀਦੈ। ਐਵੇਂ ਕੋਪ ਪਰੇਸ਼ਨ ਵੀ ਬਣੀ ਰਏਗੀ, ਨਾਲੇ ਦੋਨਾਂ ਵਿੱਚ ਲੜਾਈ ਵੀ ਨਹੀਂ ਹੋਏਗੀ ਕਿ ਮਤਲਬ ਉਹ ਵੀ ਘਰ ਆ ਕੇ ਕੰਮ ਕਰ ਰੀਏ। ਸਲਾਈ ਵੱਡੀ ਵੀ ਕੰਮ ਕਰ ਹੀ ਰਈ ਏ।
ਏਵੀ ਕਮਜ਼ੋਰ ਹੈ ਨਾ ਕਿ ਐਨਾ ਪਹਿਲਾਂ ਪਹਿਲੇ ਦੇ ਟਾਈਮ ਵਿੱਚ ਨਾ ਔਰਤ ਘਰੋਂ ਬਾਰ ਨੀ ਕਲਦੀਧਾਂ ਨਈ ਸੀ, ਤੇ ਉਹ ਤਾਂ ਘਰ ਬੈਠ ਕੇ ਈ ਆਪਣਾ ਜੋ ਥੋੜਾ ਬਹੁਤ ਔਨਾ ਕੋਲ ਹੁੰਦਾ ਸੀ ਕਰ ਲੈਂਦੀਯਾ ਸੀ। ਹੁਣ ਅਜ- ਕਲ ਦੇਖੋ ਛੂਟ ਮਹੀਨੇ ਵੀ ਚੀ ਹੈ ਹੁਣ ਉਹ ਛੁਟ ਦਾ ਣਾ ਹੁੰਨ ਗਲਤ ਤਾਂ ਪੜਦਾ ਕਦੇੀ ਨੂੰ ਮਤਲਬ ਚਲੋ ਤਵਾਨੂੰ ਹੁਨ ਛੂਟ ਮਿਲੀ ਏ, ਤੁਸੀ ਅਪਣੀ ਮਰਜ਼ੀ ਨਾਲ ਪਢ ਰਏ ਪਢ ਪਓ ਤੇ ਤੁਸੀ ਹੁਣ ਅਪਣੀ ਇੱਛਾ ਅਨੁਸਾਰ ਕੰਮ ਕਰ ਰਹੇ ਉ, ਅਪਣੇ ਘਰ ਲਈ, ਅਪਣੇ ਭਲੇ ਲਈ, ਅਪਣੇ ਬੱਚਿਆਂ ਦੇ ਭਲੇ ਲਈ
ਅ
ਲੇਕਿਨ ਉਦਾ ਉਦਾ ਸਾਈਡ ਇਫੈਕਟ ਪਰਿਵਾਰ ਦੇ ਉਪਰ ਨੀ ਨਾ ਪੈਣਾ ਚਾਈਦਾ। ਹੰ। ਤੁਸੀ ਕੰਮ ਕਰ ਰਹੇ ਉ ਤੁਸੀ ਅਪਣੇ ਜੋਗੇ ਕਰ ਠੀਕ ਏ ਨਾ।
ਬਿਲਕੁਲ- ਬਿਲਕੁਲ ਉਹੀ ਗੱਲ ਹਾਂ, ਉਹ ਨਾ ਕਿ ਘਰ ਦੇ ਵਿੱਚ ਤੇ ਬੰਦੇ ਨੂੰ ਬਣਾ ਕੇ ਰੱਖਣੀ ਚਾਈਦੀ ਆ ਤੇ ਤੁਸੀ ਬਾਹਰ ਕਰਨ ਨੂੰ ਚਾ ਕੰਮ ਕਰਨ ਜਾ ਵੀ ਰਹੇ ਔ
ਹਾਂਜੀ ਹਾਂਜੀ ਤੇ ਉਦਾ ਏ ਮੰਨਨਾ ਐ ਕਿ ਮੈਂ ਸਵੇਰੇ ਸਵੇਰੇ ਰੋਟੀ ਵੀ ਬਨਾ ਬਨਾਨੀ ਆ ਸਕੂਲ ਦਾ ਲੰਚ ਵੀ ਪੈਕ ਕਰਕੇ ਦੈਂਨੀ ਆ
ਹਮ
ਤੇ ਕਰਕੇ ਫੇਰ ਓਨੂੰ ਫੇਰ ਬੇਚਾਰੀ ਨੂੰ ਕੱਪੜੇ ਵੀ ਕੱਢਦੇ ਹੁੰਦੇ ਨੇ ਅਜ ਕੱਲ੍ਹ ਤਹਾਨੂੰ ਪਤਾ ਏ ਨਾ ਸਿਲਾਈਆਂ ਵਾਲੀਆਂ ਜਿਨਾਂ ਨੇ ਸੂਟ ਸਵਾਉਨੇ ਹੁੰਦੇ ਨੇ ਕਿਵੇਂ ਅ ਇੱਕ ਸਾਹ ਹੋ ਜਾਂਦੀਆਂ ਨੇ ਵੀ ਸੂਟ ਚਾਈਦਾ ਈ ਤੇ ਹੋ ਗਿਆ ਫਿਰ ਬੰਦਾ ਏ ਤਾਂ ਬੜਾ ਔਖਾ ਹੋ ਜਾਂਦਾ ਕਰ ਦਾ ਵੀ ਕੰਮ ਕਰਨਾ ਨਾਲ ਬਾਰ ਦਾ ਵੀ ਕੰਮ ਕਰਨਾ ਫੇਰ ਓਦੀ ਫਿਰ ਉਹਦਾ ਕੋਈ ਇੱਜ਼ਤ ਮਾਨ ਨੀ ਏ ਲੋਕਾਂ ਦੇ ਹਿੱਕ ਵਿਚ ਏ ਚੀਜ਼ ਬਨਦੀ ਹੋਈ ਏ ਕਿ ਜੋ ਲੇਡੀਜ਼ ਬਾਰ ਕੰਮ ਕਰਨ ਜਾਂਦੀ ਏ ਓਦਾ ਰੁਤਬਾ ਘਰ ਬੈਠ ਕੇ ਕਰਨ ਵਾਲੀ ਔਰਤ ਦੇ ਰੁਤਬੇ ਤੋਂ ਜ਼ਾਦਾ ਹੁੰਦਾ ਹਾਲਾਂਕਿ ਦੇਖਿਆ ਜਾਏ ਦੋਨੋ ਹੀ ਆਪਨੇ ਆਪਨੇ ਜਦੋਂ ਹਾਂ ਅਪਨੀ ਅਪਨੀ ਜਗ੍ਹਾ ਦੋਨੋ ਹੁਨਰ ਨਾ ਬੋਤ ਅੱਛੇ ਨੇ ਦੋਨਾਂ ਦੇ ਹੁਨਰ ਪਰੈਸ ਹੈਗੇ ਨੇ ਅੱਜ ਤੇ ਬੋਤ ਲੇਡੀਜ਼ ਬੋਤ ਇੰਡੀਪੈਂਡੈਂਟ ਹੋਏ ਦੀ ਏ ਲੇਕਿਨ ਅੱਜ ਸਕੂਲ ਵਾਲਾ ਇਹ ਐ ਕਿ ਬੱਚਾ ਪੜਾਓ ਕੇ ਯਾਰ ਉਹ ਦੀ ਨੌਲੇਜ ਵੀ ਵੱਧ ਰੀ ਏ ਲੇਕਿਨ ਓਦਾ ਮਿਸਯੂਜ ਨੀਂ ਕਰਨਾ ਚਾਈਦਾ ਗ਼ਲਤ ਫਾਇਦਾ ਨੀ ਚੁੱਕਨਾ ਚਾਈਦਾ
ਹਾਂਜੀ ਹਾਂਜੀ ਐਹੀ ਗੱਲ ਤੁਸੀਂ ਬੋਤ ਠੀਕ ਕਹਿ ਰੇਓ ਕਿ ਓਹੀ ਮੈਂ ਤਾਨੂੰ ਦੱਸਿਆ ਨਾ ਕਿ ਜਿਵੇਂ ਕਿ ਜੋ ਸਕੂਲ ਪੜ੍ਹਾਨ ਜਾਰੀ ਏ ਉਹ ਆਪਨੇ ਆਪ ਵਿਚ ਬੜੀ ਉ ਹੋ ਜਾਂਦੀ ਏ ਹੈਲੋ
ਤਾਂ ਨਾ ਫਿਰ ਬੜਾ ਮੁਸ਼ਕਿਲ ਕੰਮ ਬੋਤ ਔਖਾ ਹੋ ਜਾਂਦਾ ਫਿਰ
ਹਾਂਜੀ ਓਹੀ ਓਹੀ ਨਾ ਜੇ ਜੈਹੜੀ ਔਰਤ ਸਕੂਲ ਪੜ੍ਹਾਨ ਜਾ ਰੀਏ ਉਹਨੂੰ ਨਾ ਆਪਨੇ ਆਪ ਵਿੱਚ ਫੇਰ ਇੱਕ ਕਿੱਥੇ ਘਮੰਡ ਆ ਜਾਂਦਾ ਕਿ ਮੈਂ ਸਕੂਲ ਪੜ੍ਹਾਨ ਜਾ ਰੀਆ ਇਹ ਘਰੱ ਸਿਲਾਈ ਦਾ ਕੰਮ ਕਰ ਤੇ ਉਹ ਜੋ ਸਕੂਲ ਪੜ੍ਹਾਨ ਜਾ ਰੀਏ ਨਾ ਉਹ ਉਹ ਜੋ ਘਰ ਰਹੰਦੀ ਉਹਨੂੰ ਵੇਲੀ ਸਮਝਦੀ ਏ ਐ ਨਈ ਹੋਨਾ ਚਾਈਦਾ ਹੈਲੋ
ਹੈਲੋ
ਅੰਦਰ ਰੱਖਏ ਤੁਹਾਡਾ ਘਰ
ਤੁਆਡੀ ਆਵਾਜ਼ ਨਾ ਬੋਹਤ ਹਲਕੀ ਆ ਰਹੀ ਏ
ਹੈਲੋ ਹਾਂਜੀ ਹੁਨ ਠੀਕ ਆ ਗੀ ਏ
ਹੈਲੋ
ਹਾਂਜੀ ਹੁਨ ਠੀਕ ਆ ਰੀ ਏ ਆਵਾਜ਼
ਹਾਂਜੀ ਹੁਨ ਠੀਕ ਆ ਰੀ ਏ
ਹਨਾ ਏ ਮੇਰਾ ਮੰਨਨਾ ਏ ਕਿ ਆਪਸੀ ਪਰਿਵਾਰ ਚ ਨਾ ਸਮਜ ਹੋਨੀ ਚਾਹੀਦੀ ਏ ਪਰਿਵਾਰਾਂ ਨੂੰ ਨਾ ਆਪਸ ਇਚ ਇੱਕ ਦੂਜੇ ਨਾਲ ਬੈਠ ਕੇ ਗੱਲਬਾਤ ਕਰਨੀ ਚਾਈਦੀ ਏ ਵੈਸੇ ਤਾਂ ਦੇਖਿਆ ਜਾਵੇ ਕਿ ਅਗਰ ਓ ਸਮਝਦਾ ਕੋਈ ਸਕੂਲ ਵਾਲਾ ਟੀਚਰ ਸਮਝਦਾ ਕਿ ਮੈਂ ਜਾਦਾ ਕਮਾਨੀ ਆਂ, ਮੇਰਾ ਏ ਮੰਨਨਾ ਨੀ ਏ, ਕਿਂੳਕਿ ਜੋ ਅੱਜ ਕੱਲ ਸ ਸਿਲਾਈ ਕਢਾਈ ਦਾ ਹੁਨਰ ਹੈਗਾ ਓ ਜੋ ਬਿਟੀ ਪਾਰਲਰ ਦਾ ਹੁਨਰ ਐ ਉ ਕਈਆਂ ਨਾਲੋ ਬੋਹਤ ਉੱਪਰ ਜਾ ਚੁੱਕਿਆ ਦੇਖੋ ਬੋਤ ਪੈਸਾ ਕਮਾ ਰਈਆ ਲੇਡੀਆਸ ਬੋਤ ਇੰਡੀਪੈਂਡੈਂਟ ਹੋਈ ਦੀਆਂ ਨੇ ਉਨਾ ਦਾ ਆਤਮਸਮਾਨ ਆਸਮਾਨ ਸੋਏਆ ਏ ਲੇਕਿਨ ਫਿਰ ਵੀ ਓਨਾਂ ਨੂੰ ਕਿ ਓ ਇੱਜ਼ਤ ਮਾਨ ਨਾ ਮਿਲੇ ਨਾ ਫੇਰ ਓ ਕਿਧਰੇ ਨਾ ਕਿਧਰੇ ਟੁੱਟ ਜਾਂਦੀਆਂ ਨੇ। ਜੋ ਕਿ ਥੋੜੀ-ਥੋੜੀ ਧੀਰੇ-ਧੀੇਰੇ ਤੇ ਆ ਕੇ ਘਾਰ ਟੁੱਟਨ ਦਾ ਵੀ ਕਾਰਨ ਬਨ ਦਾ ਵੇ।
ਬਿਲਕੁਲ ਸਈ ਕੈ ਰੇ ਓ ਕਿ ਜਿਵੇਂ ਹਾਂ ਐ ਬੋਤ ਜਰੂਰੀ ਚੀਜ ਐ। ਔਰ ਤੁਸੀਂ ਦੇਖ ਰੇ ਓ ਅੱਜ-ਕੱਲ ਬੁਟੀਕ ਔਰ ਬਿਊਟਰ ਬਿਊਟੀ ਪਾਰਲਰ ਐ ਦੋ ਚੀਜਾਂ ਤੇ ਬਿਲ ਇੰਨੀ ਜਾਦਾ ਚੱਲ ਰੀਐਂ ਇੰਨੀ ਜਾਦਾ ਕਿਓਂਕਿ ਹਰ ਕੋਈ ਆ ਅੱਜ-ਕੱਲ ਮੇਕਅਪ ਸਿੱਖ ਰਿਐ। ਹੈ ਨਾ ਮੇਕਅਪ ਆਰਟਿਸਟ ਬਨਨਾ ਚਾਅ ਰਿਐ ਕਿਉਂਕਿ ਆਗੇ ਜਾ ਕੇ ਡਿਮਾਂਡ ਈ ਇਸ ਚੀਜ ਦੀ ਏ। ਕਿਓਂਕਿ ਸਾਰੇ ਕੋਂਟੈਂਟ ਕ੍ਰੀਏਟਿੰਗ ਤੇ ਜਾਂਦੇ ਆ। ਹੁਨ ਕੋਂਟੈਂਟ ਕ੍ਰੀਏਟਿੰਗ ਕਰਨ ਵਾਸਤੇ ਸਭ ਨੂੰ ਮੇਕਅਪ ਦੀ ਜ਼ਰੂਰਤ ਹੁੰਦੀ ਏ ਤੇ ਅੱਜ-ਕੱਲ ਸਾਰੇ ਲੋਕ ਜਿੰਨੇ ਵੀ ਇਨਫਲੂਐਂਸਰ ਹੁੰਦੇ ਐ ਆਪਨਾ ਮੇਕਅਪ ਆਰਟਿਸਟ ਹਾਇਰ ਕਰਦੇ ਆ, ਠੀਕ ਏ। ਔਰ ਓਨਾਂ ਨੂੰ ਹਰ ਕੋਂਟੈਂਟ ਕ੍ਰੀਏਟ ਕਰਨ ਵਾਸ ਤੇ ਹਰ ਅ ਨਵਾਂ ਕੱਪੜਾ ਚਾਈਦਾ ਹੁੰਦੈ ਰੋਜ। ਓਦੇ ਵਾਸਤੇ ਓ ਆਪਨਾ ਖੁਦ ਦਾ ਪਰਸਨਲ ਫੈਸ਼ਨ ਡਿਜ਼ਾਇਨਰ ਓ ਕਰਦੇ ਆ ਔਰ ਅਸੀ ਸਾਨੂੰ ਠੀਕ ਤਾਂ ਕੰਮ ਆਨਾ ਚਾਈਦਾ ਤੇ ਐ ਦੋ ਚੀਜਾਂ ਤੇ ਏਨੀਂ ਜਾਦਾ ਏ, ਏਨੀਂ ਜਾਦਾ ਹਾਈ ਪਿੱਚ ਨੇ ਏਸ ਟਾਈਮ
ਬਿਲਕੁਲ-ਬਿਲਕੁਲ ਦੋਨੋ ਚੀਜਾਂ ਦਾ ਈ ਆਪਨੀ ਜਗਾ ਬੋਤ ਮਤਲਬ ਆਪਨਾ ਇੰਪੋਰਟੈਂਸ ਹੁਨ, ਹੂਨ ਆ ਰੀ ਏ, ਹੂਨ ਆ ਰੀ ਏ ਤੁਆਨੂੰ
ਹਾਂਜੀ ਹੁਨ ਆ ਰੀ ਏ। ਪਤਾ ਨੀ ਅ ਵਿੱਚ ਨਾ ਤੁਆਡੀ ਆਵਾਜ਼ ਬੜੀ ਹਲਕੀ ਹੋ ਜਾਂਦੀ ਏ।
ਐ ਨਾ ਨੈਟਵਰਕ ਇਸ਼ੂ ਹੋ ਰਿਐ ਨਾ ਥੋੜਾ ਜਿਆ ਤੁਆਨੂੰ
ਹਾਂ ਹਜੇ ਵੀ ਦੇਖੋ ਤੁਆਡੀ ਆਵਾਜ਼ ਬੜੀ ਹਲਕੀ ਆ ਰੀ ਏ।
ਕੋਈ ਨੀ ਹੁਨ, ਹੂਨ ਠੀਕ ਏ ਮੈਂ ਹੋਰ ਤੇਜ ਬੋਲ ਰੀ ਆਂ ਥੋੜੀ ਜੀ। ਹੁਨ ਠੀਕ ਐ? ਹੁਨ, ਹੂਨ ਠੀਕ ਆ ਰੀ ਏ ਆਵਾਜ, ਆਵਾਜ ਠੀਕ ਆ ਰੀ
ਘੱਟ ਆ ਰੀ ਏ ਬੜੀ। ਹਾਂ, ਹੁਨ ਠੀਕ ਆ ਰੀ ਏ।
ਅੱਛਾ ਜੀ, ਥੋੜੀ ਮੈਂ ਥੋੜੀ ਹੋਰ ਤੇਜ ਕਰ ਲੇਨੀਂ ਆਂ। ਹੁਨ ਦਸਿਓ ਹੁਨ ਠੀਕ ਏ?
ਹਾਂ ਹਾਂਜੀ ਹੁਨ ਠੀਕ ਏ।
ਹੈਲੋ। ਹਾਂ ਤੇ ਮੈਂ ਆਪਾਂ ਨੂੰ ਐ ਵੀ ਚੀਜ, ਹਾਂ ਆਪਾਂ ਨੂੰ ਐ ਵੀ ਚੀਜ ਧਿਆਨ ਰੱਖਨੀ ਚਾਈਦੀ ਏ ਅਗਰ ਐ ਕੰਮ ਦੀ ਇੰਪੋਰਟੈਂਸ ਹੈਗੀ ਏ ਤੇ ਟੀਚਿੰਗ ਦੇ ਕੰਮ ਦੀ ਵੀ ਇੰਪੋਰਟੈਂਸ ਹੈਗੀ ਏ। ਕਿਓਂਕਿ ਅੱਜ-ਕਲ ਸਾਡੇ ਬੱਚਿਆਂ ਦਾ ਕੰਮ ਏਨਾਂ ਔਖਾ ਹੁੰਦੈ ਭਾਵੇਂ ਹੈਗੇ ਆਂ ਲੇਕਿਨ ਅੱਜ-ਕੱਲ ਹਰ ਕੋਈ ਏ ਚਾਂਦਾ ਐ ਕਿ ਸਾਡਾ ਬੱਚਾ ਵੱਡੇ ਤੋਂ ਵੱਡੇ ਸਕੂਲ ਇੱਚ ਪੜੇ। ਸੀ ਬੀ ਐੱਸ ਈ ਸਕੂਲ ਇੱਚ ਪੜੇ। ਤੇ ਫੇਰ ਓਨਾਂ ਦੇ ਕੰਮ ਨੂੰ ਸਮਝਨ ਆਸਤੇ ਮਾਤਾ ਪਿਤਾ ਨੂੰ ਥੋੜੀ ਜੀ ਨੋਲੇਜ ਹੋਨੀ ਬੋਤ ਜਰੂਰੀ ਹੁੰਦੀ ਏ ਜੇ ਮਾਂ ਪਿਓ ਨੂੰ ਨੌਲੇਜ ਨੀ ਹੈਗੀ ਬੱਚਾ ਤਾਂ ਵੀ ਸੱਫਰ ਕਰਦੈ। ਦੋਨੋ ਹੀ ਕੰਮ ਦੀ ਇੰਪੋਰਟੈਂਸ ਆਪਨੀ-ਆਪਨੀ ਜਗਾ ਤੇ ਹੈਗੀ ਏ ਔਰ ਦੋਨਾਂ ਨੂੰ ਵੀ ਇੱਕ ਦੂਜੇ ਦੇ ਕੰਮ ਦੀ ਕਦਰ ਕਰਨੀ ਚਾਈਦੀ ਐ।
ਬਿਲਕੁਲ-ਬਿਲਕੁਲ ਦੋਨਾਂ ਨੂੰ ਇੱਕ ਦੂਜੇ ਦੇ ਕੰਮ, ਹਰ ਕਿਸੀ ਦੇ ਕੰਮ ਨੂੰ ਕਦਰ ਕਰਨੀ ਚਾਈਦੀ ਏ। ਅਗਰ ਤੁਆਡੇ ਕੱਲ ਇੱਕ ਅ ਹਾਊਸਮੇਟ ਆ ਰੀ ਏ ਓਦੀ ਵੀ ਤੁਆਨੂੰ ਕ ਕਦਰ ਕਰਨੀ ਚਾਈਦੀ ਕਿਉਂਕਿ ਓ ਵੀ ਆਪਨਾ ਘਰ ਚਲਾ ਰੀ ਹੈਗੀ ਏ, ਆਪਨੇ ਬੱਚੇ ਚਲਾ ਰੀ ਏ।
ਹਾਂਜੀ-ਹਾਂਜੀ, ਹੁੰਦਿਆਂ ਬ ਐਹੀ ਚੀਜ਼ ਹੁੰਦੀ ਏ। ਅੱਜ-ਕੱਲ ਨਾ ਦੋ ਹੋ ਗੇ ਨਾ ਮ ਮੈਨੂੰ ਇੱਕ ਚੀਜ ਨੀ ਦਿਖਦੀ ਵੀ ਚਲੋ ਤੁਸੀਂ ਲੇਡੀਜ਼ ਹੁੰਦੀ ਨਾ ਬਈ ਜੋ ਅੱਜ-ਕੱਲ ਕੰਮ ਕਰਨ ਜਾਨ ਲੱਗ ਗਏ ਓ ਆਪਨੇ ਆਪ ਨੂੰ ਬੜਾ ਮਤਲਬ ਸਮਝਦੀਆਂ ਨੇ, ਮੇਰਾ ਮੰਨ ਐ ਤੇ ਕੀ ਐਂਝ ਸੀਗਾ ਸਈ ਤਰੀਕੇ ਨਾਲ ਆਪਨਾ ਸੰਸਕਾਰ ਦੇ ਤੌਰ ਤੇ ਹੀ ਚੱਲਨਾ ਚਾਈਦੈ ਕਿ ਚਲੋ ਕੋ ਪਰਿਵਾਰ ਪੈਲਾਂ ਹਸਬੈਂਡ ਚਲਾਇਆ ਕਰਦੇ ਸੀ, ਹੂਨ ਚਲੋ ਵਾਈਫ ਨਾਲ ਓਦੇ ਨਾਲ ਬਰਾਬਰ ਦਾ ਕੰਮ ਕਰਦੀ ਏ। ਲੇਕਿਨ ਓਨਾਂ ਨੂੰ ਆਪਨੇ ਆਪ ਨੂੰ ਪਰਿਵਾਰ ਤੋਂ ਉੱਪਰ ਨੀ ਚੱਕ ਲੈਨਾ ਚਾਈਦਾ। ਇੱਕ ਦੂਜੇ ਨੂੰ ਆਪਾਂ ਨੂੰ ਕਹਿਣਾ ਚਾਹੀਦਾ ਕਿ ਹਰ ਇਨਸਾਨ ਦੀ ਹਰ ਇਨਸਾਨ ਦੀ ਕਮੀ ਕਦਰ ਆਉਦੀ ਹੈ ਹਾਂਜੀ
ਹਾਂਜੀ ਹਾਂਜੀ ਇਹ ਕਿੱਧਰ ਗੱਲ ਕਏ ਸਾਡੀ ਹਰੇਕ ਦੋਨਾਂ ਨੂੰ ਇੱਕ ਦੂਜੇ ਨੂੰ ਬਰਾਬਰ ਸਮਝਣਾ ਚਾਹੀਦਾ ਹੈ ਜਾਂ ਅਗਰ ਹਸ ਹਸਬੈਂਡ ਵਾਈਫ ਵੀ ਹੈਗੇ ਨੇ ਦੋਨੋ ਕੰਮ ਕਰ ਰਹੇ ਨੇ ਤੇ ਉਹ ਦੋਨਾਂ ਨੂੰ ਵੀ ਇੱਕ ਦੂਜੇ ਨੂੰ ਬਰਾਬਰ ਸਮਝਣਾ ਚਾਹੀਦਾ ਚਾਹੀਦਾ ਏ ਇਹ ਨੀ ਕਿ ਅਗਰ ਵਾਈਫ ਜ਼ਿਆਦਾ ਕਮਾ ਰਹੀ ਹੈ ਤਾਂ ਹਸਬੈਂਡ ਘੱਟ ਤੇ ਹਸਬੈਂਡ ਜਿਆਦਾ ਕਮਾ ਰਹੇ ਤੇ ਵਾਈਫ ਨੂੰ ਕਰਦੇ ਆ ਤੇ
ਬਿਲਕੁਲ ਬਿਲਕੁਲ ਇਹ ਤਾਂ ਸਿੱਧਾ ਜੀ ਖੁਦ ਹੀ ਇਹ ਸਿੱਧੀ ਸਮਝਦਾਰੀ ਦੀ ਗੱਲ ਹੈ ਸਮਝਦਾਰੀ ਅਗਰ ਹੈਗੀ ਏ ਤੇ ਫੇਰ ਤੇ ਕੰਮ ਬਹੁਤ ਅੱਛਾ ਚੱਲਦਾ ਬਸ ਥੋੜਾ ਜਿਹਾ ਮੈਂ ਸੋਚ ਰਹੀ ਸੀ ਵੀ ਚਲੋ ਹੋ ਜਾਂਦਾ ਏ ਵਿ ਜਾਂ ਇੱਦਾਂ ਦਾ ਸਿਸਟਮ ਨਾ ਠੀਕ ਹੋਣਾ ਚਾਹੀਦਾ ਨਈ ਤੇ ਅੱਜ ਕੱਲ ਆਉਣ ਵਾਲਾ ਟਾਈਮ ਹੈ ਫਿਰ ਬਹੁਤ ਹੀ ਔਖਾ ਆਉਣ ਵਾਲਾ ਹੈ ਕਿਉਂਕਿ ਹਰ ਇੱਕ ਘਰ ਦੇ ਵਿੱਚ ਅਗਰ ਚਾਰ ਬੰਦੇ ਨੇ ਚਾਰੋ ਤੇ ਚਾਰੋਂ ਕੰਮ ਕਰਦੇ ਨੇ ਅਗਰ ਏਦਾਂ ਹਰ ਇਨਸਾਨ ਕਰਨ ਲੱਗ ਜਾਏਗਾ ਤੇ ਕੋਈ ਵੀ ਘਰ ਸੁਰੱਕਸ਼ਿਤ ਨਹੀਂ ਬਚੇਗਾ ਤੇ ਇਹ ਚੀਜ਼ ਖਤਮ ਹੋ ਜਾਣੀ ਚਾਹੀਦੀ ਹੈ ਹਨਾ ਸੰਦੀਪ ਚਲੋ ਕੋਈ ਨੀ ਜੀ ਜੀ ਜੀ ਸਤਿ ਸ੍ਰੀ ਅਕਾਲ ਹਮ